ਹ
ਹਾਂਜੀ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
ਕਿਵੇਂ ਓ?
ਵਧੀਆ ਜੀ। ਤੁਸੀਂ ਸੁਣਾਓ?
ਵਧੀਆ ਜੀ ਵਧੀਆ। ਤੁਸੀਂ ਹੋਰ ਘਰ ਪਰਵਾਰ ਕਿ ਬਸ ਬੈਠਿਆ
ਘੁੰਮਣ ਨੀ ਗਏ ਕਿਧਰੇੇ
ਮੈਂ ਗਿਆ ਸੀਗਾ, ਕੱਲ ਗਿਆ ਸੀ। ਫਤਿਹਗੜ ਤੋ ਘੁੰਮ
ਅੱਛਾ ਜੀ। ਉਹ ਕਿੱਥੇ ਐ?
ਉਹ ਆਪਣਾ ਹੈਗਾ ਐ ਸਰਹੰਦ ਵਿੱਚ।
ਅੱਛਾ-ਅੱਛਾ। ਸਰਹਿੰਦ ਵਿੱਚ ਸਰਹ-ਸਰਹਿੰਦ ਜਿਹੜਾ ਮਤਲਬ ਲੁਧਿਆਣੇ ਤੋਂ ਅੱਗੇ ਆਦੈ
ਨਹੀਂ ਜੀ ਪਹਿਲੇ ਹੀ ਆਦਾ ਲੁਧਿਆਣੇ ਤੋਂ, ਡੇਰਾ ਬੱਸੀ ਦੇ ਕੋਲ ਏ।
ਅੱਛਾ-ਅੱਛਾ-ਅੱਛਾ ਤੇ ਆਪਣਾ ਉੱਥੇ ਉਹ ਗੁਰਦੁਆਰਾ ਜਿੱਥੇ ਬਾਬਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਸੀ। ਅਤੇ ਉਹਨਾਂ ਨੇ ਦੀਵਾਰ ਚ
ਹਾਂਜੀ-ਹਾਂਜੀ। ਉਹੀ
ਅੱਛਾ-ਅੱਛਾ।
ਓਧਰ ਮਤਲਬ ਓਧਰ ਉਹ ਕੀ ਕਹਿੰਦੇ ਆ ਨਾ ਤੇ ਦੋ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ ਚਨਾਇਆ ਸੀ ਫੇਰ ਉੱਥੇ ਈ ਉਹਨਾਂ ਦੀ ਬਿਆਨ ਹੋਈ ਸੀ ਨਾ, ਮੁਗਲ ਰਾਜਿਆਂ ਦਾ, ਹਾਂਜੀ‌।
ਅੱਛਾ-ਅੱਛਾ ਤੇ ਇਹਨੂੰ ਆਪਣਾ ਠੰਡਾ ਬੁਰਜ ਵੀ ਕਹਿੰਦੇ ਨੇ ਹੈ ਨਾ
ਹਾਂਜੀ ਠੰਡਾ ਬੁਰਜ, ਉੱਥੇ ਉਹ ਸਾਹਿਬਜ਼ਾਦਿਆਂ ਨੂੰ ਰੱਖਿਆ ਸੀ‌। ਮਾਤਾ ਗੁਜਰੀ ਕੌਰ ਨਾਲ
ਅੱਛਾ ਜੀ। ਉਹਨਾਂ ਨੇ ਮਾਤਾ ਨੇ ਆਪਣੀ ਕੈਦ ਵਿੱਚ ਰੱਖੇ, ਠੀਕ ਐ ਜੀ।
ਜੀ ਹਾਂਜੀ। ਏਅ ਸਤਰਾਂ ਸੌ ਪੰਜ ਈਸਵੀ ਦੀ ਗੱਲ ਹੈਗੀ ਐ।
ਅੱਛਾ ਜੀ।
ਹਮ। ਉੱਥੇ ਈ ਮਤਲਬ ਚਮਕੌਰ ਦੀ ਜਗ੍ਹਾ ਤੇ ਗੁਰਦੁਆਰਾ ਹੈਗਾ ਜਿੱਥੇ-ਉੱਥੇ ਵਿਛੜ ਗਏ ਸੀ ਨਾ। ਦੋ ਸਾਹਿਬਜਾਦੇ ਔਰ ਮਾਤਾ ਗੁਜਰੀ ਕੋਰ ਜੀ। ਜੋੋਰਾਵਰ ਸਿੰਘ ਜੀ ਔਰ ਫਤਤੇਹ ਸਿ
ਅੱਛਾ ਜੀ।
ਹਾਂਜੀ।
ਜਾਵਾਂ, ਅਸੀਂ ਕਦੇ ਗਏ ਨੀ ਵੈਸੇ ਜਾ ਕੇ ਆਵਾਂਗੇ।
ਹਾਂਜੀ-ਹਾਂਜੀ, ਇਹ ਤਾ ਹੈਗਾ ਹੀ ਕੋਲ ਹੀ ਹੈਗਾ ਵੈਸੇ। ਉਹ ਤੇ ਫੇਮਸ ਜਗ੍ਹਾ ਹੈਗੀ ਹੈ ਦਸੰਬਰ ਚ ਸ਼ਹੀਦੀ ਦਿਨ ਚੱਲਦੇ ਨੇ।
ਅੱਛਾ, ਅਸੀਂ ਇੱਕ ਵਾਰ ਅਸੀਂ ਨਾ ਮੈਂ ਆਪਣੇ ਨਾਨਕੇ ਆਈ ਹੋਈ ਸੀ, ਤੇ ਅਸੀਂ ਇੱਧਰੋਂ ਦੀ ਗਏ ਹਾਂ। ਤੇ ਉੱਥੇ ਇੰਨਾ ਰਸ਼ ਸੀ ਨਾ ਦਸੰਬਰ ਦੇ ਦਿਨਾਂ ਦੇ ਵਿੱਚ। ਕਿ ਤੁਸੀਂ ਇਹ ਕਹੋ ਕਿ ਰਿਜ਼ਰਵੇਸ਼ਨ ਡੱਬੇ ਦੇ ਵਿੱਚ ਨਾ ਸਾਰੇ ਲੋਕ ਬੰਦੇ ਵੜ ਗਏ ਸੀ।
ਹਾਂਜੀ-ਹਾਂਜੀ ਜੋ ਮਤਲਬ ਛੋਟੇ ਸਾਹਿਬ ਛੋਟੇ ਸਾਹਿਬਜ਼ਾਦੇ ਨੂੰ ਜਿੰਨੇ ਚਿਨਾਇਆ ਸੀ।
ਹਾਂਜੀ।
ਵਾਜਿ ਵਾਜਿਰ ਖਾਨ ਉਹਦਾ ਨਾਮ ਸੀ ਰਾਜੇ ਦਾ ਉਨੇ ਜਦ ਸ ਉਹਨਾਂ ਨੇ ਚਲਾਇਆ, ਵਾਜਿਰ ਖਾਨ
ਵਾਜ਼ਿਰ ਖਾਨ ਠੀਕ, ਵਜ਼ੀਰ ਖਾਨ
ਹਾਂਜੀ। ਤੇ ਉਹਨਾਂ ਨੇ ਮਤਲਬ ਲਾਸਟ ਤੇ ਜਦੋਂ ਸੰਸਕਾਰ ਕੀਤਾ ਤੇ ਉਹਨਾਂ ਨੂੰ ਜਗ੍ਹਾ ਲੈਣ ਅਸਤੇ ਮਤਲਬ ਮੁਦਰਾ ਰੱਖਿਆ ਸੀ ਸਾਰੀਆਂ ਮਤਲਬ ਸੋਨੇ ਦੀਆਂ। ਜਗ੍ਹਾ ਲੈਣ ਅਸਤੇ ਹੂੰ। ਫੇਰ ਬਾਅਦ ਵਿੱਚ ਜਦੋਂ ਉਨਾਂ ਦਾ ਬਦਲਾ ਲੈਣਾ ਸੀ ਸਾਹਿਬਜ਼ਾਦਾ ਜੀ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਤਰਾਂ ਸੌ ਦਸ ਈਸਵੀ ਚ ਉਹਨਾਂ ਨੇ ਮੁਗਲਾਂ ਤੇ ਮਤਲਬ ਮੁਗਲਾਂ ਨਾਲ ਉਹਨਾਂ ਦੀ ਫੇਿਰ ਇੱਥੇ ਲੜਾਈ ਹੋਈ ਸੀਗੀ। ਏ ਹੈਗਾ ਕਿਲਾ ਲੋਹਗੜ੍ਹ ਸਾਹਿਬ।
ਅੱਛਾ, ਲੋਹਗੜ੍ਹ ਸਾਹਿਬ ਜੇਹੜਾ ਉੱਧਰ ਬਨਿਆ ਦਾ ਏ। ਕਪਾਲ ਮੁਰਚਣ ਤੋਂ ਅੱਗੇ ਨਾ।
ਹਾਂਜੀ-ਹਾਂਜੀ, ਹਰਿਆਣਾ ਦੀ ਬਨਿਆ ਦਾ। ਹਾਂਜੀ, ਤੁਸੀਂ ਆਏ ਕਦੀ ਲੋਹਗੜ ਸਾਹਿਬ?
ਲੋਹਗੜ ਹਾਂਜੀ, ਮੈਂ ਤੁਹਾਨੂੰ ਕਹਿ ਰਹੀ ਸੀ ਨਾ ਆਪਣਾ ਮਾਮਾ ਜੀ ਦੇ ਘਰ ਆਈ ਸੀ ਛੁੱਟੀਆਂ ਕੱਟ ਸੰਤ ਮਾਮਾ ਨਾਲ ਗਈ ਸੀ ਇੱਕ ਵਾਰ, ਬਟ ਟਾਈਮ ਹੋ ਗਿਆ ਬੜਾ।
ਹਾਂਜੀ-ਹਾਂਜੀ। ਹੋਰ ਤੁਹਾਨੂੰ ਕੁਛ ਹਿਸਟਰੀ ਪਤਾ, ਮਤਲਬ ਕੋਈ ਗੁਰਦੁਆਰੇ ਸਾਹਿਬ ਜੀ।
ਸਾਨੂੰ ਗੁਰਦੁਆਰਾ ਸਾਹਿਬ ਜੀ ਦੀ ਹਿਸਟਰੀ ਜੀ ਸਭ ਪਤਾ ਏ।
ਹਾਂਜੀ, ਥੋੜ੍ਹੀ ਐਕਸਪਲੇਨ ਕਰੋ ਮੈਨੂੰ ਦੱਸੋ, ਥੋੜ੍ਹੀ ਦੱਸੋ ਜਰਾ।
ਕਾਦੀ ਦੱਸੀਏ ਤੁਹਾਨੂੰ?
ਕੋਈ ਵੀ ਦੱਸ ਦੋ ਅਨੰਦਪੁਰ ਸਾਹਿਬ ਜੀ ਦੱਸਦੋ, ਕੋਈ ਹਜ਼ੂਰ ਸਾਹਿਬ ਦੀ ਦੱਸ ਦੋ। ਅੰਬਰਸਰ ਦੀ ਦਸ ਦੋ।
ਅੰਬਰਸਰ ਦੀ ਸਭ ਨੂੰ ਪਤਾ ਹੋਣੀ ਹੈ ਦਰਬਾਰ ਸਾਹਿਬ ਇਸ ਸਬ ਦੀ ਕਿ ਹਿਸਟਰੀ ਹੈਗੀ ਗੁਰੂ ਰਾਮਦਾਸ ਲੋਵਲਕ ਹਾਂ, ਕਿਓਂ ਕਿਹਾ ਜਾਂਦਾ ਉਹਨੂੰ
ਹਾਂਜੀ-ਹਾਂਜੀ। ਓੱਥੇ ਮਤਲਬ ਕਿ ਇੱਕ ਕੋੜਾ ਸੀਗਾ ਓਹਨੇ ਸਨਾਨ ਕੀਤਾ ਸੀ ਓਹਦਾ ਕੋੜ ਉਤਰ ਗਿਆ ਸੀ।
ਹਾਂਜੀ, ਓ ਪਹਿਲਾਂ ਕੀ ਹੈ ਬਈ ਇੱਕ ਜਨਾਨੀ ਲੇਡੀਜ਼ ਉਂਦੀ ਹੈ ਆਪਣੇ ਘਰਵਾਲੇ ਨੂੰ ਵੀਲਚੇਅਰ 'ਤੇ ਬਿਠਾਇਆ ਹੁੰਦਾ ਓਨੇ ਤੇ ਓ ਸਾਈਡ ਤੇ ਉਹਨੂੰ ਬਿਠਾ ਕੇ ਨਾ ਤੇ ਓ ਚਲ ਜਾਂਦੀ ਹੈ ਕੋਈ ਚੀਜ਼ ਲੈਣ ਜਾਂਦੀ ਹੈ ਤੇ ਕੀ ਐ ਕਿ ਇੱਕ ਕ ਇੱਕ ਕਬੂਤਰ ਹੁੰਦਾ ਔ ਪਾਨੀ ਦੇ ਵਿੱਚ ਜਾਂਦਾ। ਓ ਕਾਲਾ ਕਬੂਤਰ ਪਾਨੀ ਚ ਜਾਂਦਾ ਚਿੱਟਾ ਹੋ ਕੇ ਆ ਜਾਂਦਾ।
ਹਾਂਜੀ-ਹਾਂਜੀ।
ਤੇ ਫੇਰ ਦੋ-ਤਿੰਨ ਵਾਰੀ ਇੱਦਾਂ ਹੀ ਹੁੰਦਾ ਓਹ ਵਿੱਚ ਵੜਦਾ ਤੇ ਓਹ ਬਾਰ ਆਂਦਾ ਤੇ ਚਿੱਟਾ ਹੋ ਜਾਂਦਾ। ਤੇ ਓਨੇ ਫੇਰ ਓਦਾਂ ਹੀ ਓਹਨੂੰ ਲੱਗਿਆ ਬਈ ਜੇ ਐ ਚਿੱਟਾ ਹੋ ਕੇ ਆਂਦਾ ਪਿਆ ਤੇ ਮੈਂ ਵੀ ਐਹ ਪਾਨੀ ਦੇ ਵਿੱਚ ਕਿਯੋਂ ਨਾ ਆਪਣੀ ਉਂਗਲ ਪਾ ਕੇ ਵੇਖਾਂ ਓ ਪੈਲੇ ਆਪਣੀ ਉਂਗਲ ਪਾਂਦਾ ਪਾਨੀ ਦੇ ਵਿੱਚ ਓਦੀ ਉਂਗਲ ਸਾਫ਼ ਹੋ ਜਾਂਦੀ ਏ।
ਤੇ ਫੇਰ ਓਹ ਨਈ ਸੋਰੀ ਅਪਣੀ ਨਾ ਉਂਗਲ ਛੱਡ ਦਿੰਦਾ ਤੇ ਬਾਕੀ ਸਾਰਾ ਸ਼ਨਾਨ ਕਰ ਲੈਂਦੈ। ਤਾਂ ਕਿ ਓਦੀ ਜਨਾਨੀ ਔਨੂੰ ਪੈਹਚਾਣ ਸਕੇ ਕਿ ਓਹ ਓਹੀ ਐ।
ਜੀ ਹਾਂਜੀ।
ਇਸੇ ਕਰਕੇ ਇਨੂੰ ਗੁਰਦਾ ਰ ਗੁਰ ਰਾਮਦਾਸ ਸਰੋਵਰ ਕਿਆ ਜਾਂਦਾ ਆਪਣਾ ਦੁੱਖ ਭੰਜਨੀ ਬੇਰੀ ਦੇ ਨੀਚੇ ਸੀ ਓਹ ਇਸ਼ਨਾਨ ਕੀਤਾ ਨਾ ਓਨਾਂ ਨੇ।
ਹਾਂਜੀ-ਹਾਂਜੀ ਬੇਰੀ ਸੀ ਓੱਥੇ। ਹੁਣ ਤੇ ਸੈ਼
ਹਾਂਜੀ। ਨਈ ਟੁੱਟੀ ਤੇ ਨੀ ਖੈਰ ਅਸੀਂ ਹੁਣ ਹੋ ਕੇ ਆਏ ਹਜੇ। ਥੋੜ੍ਹੀ ਬੋਤੀ ਇਹ ਉੱਤਰ ਵੀ ਗਈ ਏ ਪਰ ਐ ਨੀ ਕਹਿ ਸਕਦੇ ਅਸੀਂ ਬਿਲਕੁਲ ਟੁੱਟ ਗਈ ਏ। ਬਿਲਕੁਲ ਤਾਂ ਦੇਖੋ ਟੁੱਟਣ ਵੀ ਨੀ ਦੇਣਗੇ।
ਹਾਂਜੀ ਐ ਤੇ ਹੈ।
ਬਿਲਕੁਲ ਟੁੱਟ ਗੀ ਤੇ ਉਸ ਚੀਜ਼ ਦਾ ਇਤਿਹਾਸ ਕੀ ਰੈ ਗਿਆ ਜੀ।
ਹਾਂਜੀੇ ਐ ਤੇ ਹੈ। ਹੂੰ।
ਬਾਕੀ ਆ ਪਿੱਛੇ ਨੇਰੀ-ਤੂਫਾਨ ਜਦੋਂ ਆਯਾ ਨਾ ਓਦੋਂ ਹੋਇਆ ਨੁਕਸਾਨ।
ਹਾਂਜੀ ਹਾਂਜ
ਅਸੀਂ ਗਏ ਹੋਏ ਸੀ ਦਰਬਾਰ ਸੈਬ। ਤੇ, ਬੜਾ ਈ ਨੇਰੀ-ਤੁਫਾਨ ਐ ਮੈਂ ਕੈਨੀ ਆ ਪੁੱਛੋ ਕੁੱਛ ਨਾ।
ਹਾਂਜੀ। ਕਿਲ੍ਹਾ ਲੋਹਗੜ੍ਹ ਸੈਬ ਹੈਗਾ ਜੋ ਇਦਾ ਤੇ ਐਹ ਇਤਿਹਾਸ ਐ ਮਤਲਬ ਇੱਥੇ ਪੈਲਾ ਕਿਲ੍ਹਾ ਬਣਾਇਆ ਸ ਨਾ ਬੰਦਾ ਸਿੰਘ ਬਹਾਤਰ ਜੀ ਨੇ
ਹਾਂਜੀ।
ਹਾਂਜੀ ਉਨਾਂ ਨੇ ਫੇਰ ਉਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਕਿਰਪਾ ਸੀ। ਉਨਾਂ ਨੇ ਕਿਹਾ ਸੀ ਕਿ ਤੂੰ ਜਿੱਥੇ ਪੈਰ ਧਰੇ ਓ ਜਗ੍ਹਾ ਤੇਰੀ ਹੁੰਦੀ ਜਾਏਗੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਤੇ ਲੜ ਨੀ ਸਕਦੇ ਸੀ ਉਹਨਾਂ ਨੂੰ ਪ੍ਰਮਾਤਮਾ ਜੀ ਦਾ ਹੁਕਮ ਸੀ। ਫੇਰ ਓਨਾਂ ਨੇ ਬੰਦਾ ਸਿੰਘ ਬਾਹਾਦਰ ਜੀ ਨੂੰ ਆਸ਼ੀਰਵਾਦ ਦਿੱਤਾ ਫੇਰ ਜੋ ਉਨਾਂ ਦੀ ਜਿੰਨੀ ਪਰ ਕਰਮਾ ਹੈਗੀ ਸੀ ਓ ਸਾਰੀ ਬੰਦਾ ਸਿੰਘ ਬਾਹਾਦਰ ਕੋਲ ਸੀ।
ਅੱਛਾ ਜੀ।
ਹਾਂਜੀ।
ਹਾਂ ਵੈਸੇ ਮੈਂ ਦੇਖਿਆ ਤਾਂ ਮੈਨੂੰ ਥੋੜਾ-ਥੋੜਾ ਯਾਦ ਵੀ ਏ ਬਈ ਬੋਤਾ ਅੰਦ ਛੋਟੇ ਜੇ ਰੂਮ ਦੇ ਵਿੱਚ ਓਨਾਂ ਨੇ ਬਾਬਾ ਜੀ ਦਾ ਪ੍ਰਕਾਸ਼ ਰੱਖੇਆ ਹੋਏਆ। ਤੇ ਪਿ ਛੇਕ ਰੂਮ ਬਨੇਆ ਦਾ ਫਿਰ ਉਪਰ ਬਾਬਾ ਜੀ ਦੇਵ ਬਨੇਆ ਹੋਏਆ ਐ ਸ਼ਾਇਦ ਸੁਖਾਸਨ ਬਨੇਆ ਦਾ ਹਨਾ।
ਨਈਂ ਉਸ ਤੋਂ ਉੱਤੇ ਜਾ ਕੇ ਦੋ ਤਿੰਨ ਕਿਲੋਮੀਟਰ ਉੱਤੇ ਚੜ੍ਹਨਾ ਪੈਂਦਾ ਫੇਰ ਓਥੇ ਕਿਲ੍ਹਾ ਹੈਗਾ ਜੋ ਮੇਨ ਜਗਾ ਚ ਉੱਤੇ ਹੈਗੇ ਆ ਨਾ। ਓਥੇ ਤੇ ਜਿੱਥੇ ਹੈਗੇ ਓਥੇ ਬੰਦਾ ਸਿੰਘ ਬਹਾਦਰ ਜੀ ਰੋਜ਼ ਪਾਠ ਕਰਦੇ ਸੀ ਓਥੇ ਬੈ ਕੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਦੇ ਨੇ।
ਅ
ਹਾਂਜੀ, ਹੁਨ ਤੇ ਬੜਾ ਵਦੀਆ ਬਨਾ ਤਾ ਲੋਗੜ ਸੈਬ।
ਅੱਛਾ, ਜਾ ਕੇ ਆਵਾਂਗੇ ਕਦੀ।
ਹੁਨ ਹਰਿਆਣਾ ਗੌਰਮਿੰਟ ਨੇ ਬਿਲਕੁਲ ਮਤਲਬ ਓ ਬਨਾ ਤਾ ਲਾਲ ਓ ਰੈਡ ਕਲਰ ਦਾ ਬਿਲਕੁਲ ਕਿਲੇ ਵਰਗਾ ਜਿਵੇਂ ਕਿੱਲ ਹੁੰਦੇ ਸੀ ਪੈਲੇ ਟੈਮ।
ਹਾਂ ਇੱਕ ਓਲੇ ਮਤਲਬ ਇੱਕ ਸਾਈਡ ਤੇ ਪੈ ਜਾਂਦਾ ਐ ਓ ਜਿਵੇਂ ਉਜੜੀ ਉਜਾੜ ਦੇ ਵਿੱਚੋਂ ਹਨਾ।
ਓ ਮਤਲਬ ਪੰਜਾਬ ਐਂਡ ਹੁੰਦਾ ਨਾ ਹਰਿਆਣਾ ਲੱਗਦਾ ਉਸ ਬਾਡਰ ਤੇ ਹੈਗਾ ਓ। ਐਂਡ ਪੰਜਾਬ ਦੇ ਐਂਡ ਪੈਂਦੀ ਓਥੇ। ਜਿਥੇ ਓ ਹੈਗਾ ਲੋਅਗੜ ਸੈਬ, ਹਾਂਜੀ-ਹਾਂਜੀ।
ਦੇ ਆ
ਓਥੇ ਇੱਕ ਮੰਦਰ ਵੀ ਹੈਗਾ ਆਦ ਬਦਰੀ ਦਾ। ਓਥੇ ਵੀ ਹਿਸਟਰੀ ਹੈਗੀ ਐ ਮਾਤਾ ਜੀ ਦੀ ਹਿਸਟਰੀ ਐ ਓਥੇ ਵੀ।
ਓਥੇ ਕੀ ਹਿਸਟਰੀ ਭਲੋਂ
ਓਥੇ ਮਤਲਬ ਮਾਤਾ ਜੀ ਸੀ ਇੱਕ ਓਨਾਂ ਨੇ ਬੜੀ ਓਥੇ ਤਪੱਸਿਆ ਕੀਤੀ ਓਥੇ ਸਾਰੀ ਜ਼ਮੀਨ ਨਾ ਬੰਜਰ ਸੀ। ਤੇ ਓਨਾਂ ਨੇ ਓਥੇ ਫਿਰ ਦੁਨੀਆਂ ਵਸਾਈ, ਤੇ ਓਥੇ ਅੱਜ ਮ ਮਤਲਬ ਅੱਜ ਵੀ ਓਥੇ ਬੋਤ ਲੋਕ ਮੰਨਤ ਹੈਗੇ ਐ ਸ਼ੰਕਰ ਭਗਵਾਨ ਦਾ ਮੰਦਰ ਕੇ
ਠੀਕ ਐ ਓਦਰ ਸ਼ੈਦ ਮੇਲਾ ਵੀ ਲੱਗਦਾ ਇੱਕ। ਓ ਜਨਮਸ਼ਟਮੀ ਤੇ ਲੱਗ ਨਈਂ
ਨਈੰ-ਨਈਂ ਹੋਰ ਤੇ ਲੱਗਦਾ ਸ਼ਿਵਰਾਤਰੀ ਹਾਂਜੀ ਸ਼ਿਵਰਾਤਰੀ ਤੇ ਦੁਨੀਆਂ ਜਾਂਦੀ ਏ ਓਥੇ।
ਹਾਂ।
ਓਥੇ ਓ ਮੰਦਰ ਬਨਾਏਆ ਦਾ ਨਾ ਮਤਲਬ ਓ ਵੀ ਮਾਤਾ ਵੀ ਮਹਾਂਦੇਵ ਦੀ ਭਗਤ ਸੀ। ਤੇ ਓਨੂੰ ਸ਼ਿਵਲਿੰਗ ਰੱਖੇਆ ਦਾ, ਓ ਸ਼ਿਵਲਿੰਗ ਦੀ ਮਤ ਮਤਲਬ ਲੋਕੀ ਪੂਜਾ ਕਰਦੇ ਨੇ ਓਥੇ ਜਾ ਕੇ।
ਅੱਛਾ-ਅੱਛਾ, ਅਸੀਂ ਤੇ ਜਦੋਂ ਗਏ ਸੀ ਨਾ ਤਾਂ ਰਸਤੇ ਵਿੱਚ ਆਏਆ ਸੀ ਤੇ ਸਾਨੂੰ ਓਨਾਂ ਨੂੰ ਦੱਸੇਆ ਸੀ। ਬਈ ਏਦਰ ਇੱਕ ਮੰਦਰ ਹੈਗਾ ਉੱਪਰ। ਪਰ ਅਸੀਂ ਗਏ ਨੀ ਸੀ ਸਾਡੇ ਕੋਲ ਟਾਈਮ ਓਨਾ ਕੁ ਸੀਗਾ, ਫਿਰ ਅਸੀਂ ਅੱਗੇ ਚਲੇ ਗਏ ਸੀ।
ਮਤਲਬ ਡੇਲੀ ਇੰਨਾ ਕਰਾਊਡ ਨੀ ਹੁੰਦਾ ਓਥੇ-ਓਥੇ ਤੇ ਬਸ ਐ ਸ਼ਿਵਰਾਤਰੀ ਤੇ ਈ ਲੋ ਜਾਂਦੇ ਨੇ ਡੇਲੀ ਤੇ ਵੈਸੇ ਬੋਤ ਏ ਅਲੱਗ ਈ ਲਾਕਾ ਹੈਗਾ ਨਾ ਓ ਏਰੀਆ ਅਲੱਗ ਈ ਏਰੀਆ ਹੈਗਾ।
ਲਬਵਾਂ ਔਰ ਕਾ ਹੁਨ ਕਪਾਲ ਮੋਚਨ ਈ ਵੇਖ ਲੋ ਮੇਰੇ ਸਾਬ ਨਾਲ ਮੱਸਿਆ ਤੇ ਹੁੰਦਾ ਹੋਏਗਾ ਰਸ਼ ਵਗੈਰਾ ਹਨਾ।
ਕਪਾਲ ਮੋਚਨ ਤੇ ਹੈਗਾ ਕੀ ਸੰਡੇ-ਸੰਡੇ ਪਿੰਡਾਂ ਦੀ ਜੇ ਮਤਲਬ ਸੰਗਤ ਸਾਰੀ ਜਾਂਦੀ ਆ ਗੋਪਾਲ ਮੋਚਨ।
ਹਾਂਜੀ
ਜਾਂ ਮੱਸਿਆ ਆ ਗਈ ਹਰ ਸਮੱਸਿਆ ਤੇ ਚਲੇ ਗਏ ਪਿੰਡਾਂ ਦੀ ਤੇ ਜਾਂਦੀ ਏ। ਇਕ ਤਾ ਮੋਚਨ
ਵਾਲਾਲ ਮੋਚਨ ਬਹੁਤ ਮੰਨਤ ਹੈਗੀ ਏ ਇੱਕ ਮੰਦਿਰ ਹੈਗਾ ਓਥ ਕਿ ਮਤਲਬ ਕਹਿੰਦੇ ਆ ਸੱਚੇ ਦਿਨ ਨਾਲ ਧਾਗਾ ਬੰਨੋ ਤੇ ਆਪਣੀ ਹਰ ਚੀਜ਼ ਇੱਛਾ ਪੂਰੀ ਹੁੰਦੀ ਏ।
ਉਹ ਸ਼ਾਇਦ ਨਾ ਸਾਹਮਣੇ ਅਹ ਉਹਦੀ ਬੈਕ ਸਾਈਡ ਤੋਂ ਸਾਹਮਣੇ ਗਲੀ 'ਚ ਬਣਿਆ ਪਿਆ ਐ।
ਹਾਂਜੀ ਹਾਂਜੀ ਓਈ।
ਉਹ ਹੈ ਨਾ ਇੱਕ ਪੇੜ ਦੇ ਉੱਤੇ ਧਾਗੇ ਬੰਦੇ ਨੇ ਲੋਕੀ ਮੈਂ ਗਈ ਸੀ।
ਹਾਂਜੀ ਹਾਂਜੀ ਪੰਜਾਬ ਦੇ ਲੋਕੀ ਬੜੇ ਆਦੇ ਨੇ।
ਹਾਂ ਮੈਂ ਗਈ ਸੀ ਮੈਂ ਦੇਖਿਆ ਸੀ। ਪਰ ਉਹ ਪੇੜ ਵੀ ਬੜਾ ਉੱਚਾ ਓੱਚਾ ਜਿਆ ਧਾਗਾ ਤਾਂ ਬੰਨਿਆ ਵੀ ਨਾ ਜਾਏ ਉਹਦੇ ਉੱਤੇ
ਨਈ ਉੱਤੇ ਚੜ੍ਹ ਕੇ ਹੈਗਾ ਓਦਦਾ ਜਗਾ।
ਅੱਛਾ ਅੱਛਾ। ਕਿੰਨੀ ਤੀ ਜਗ੍ਹਾ ਅ ਵਿੱਚ ਸਰੋਵਰ ਬਣਾਏ ਹੋਏ ਨੇ ਇਨ੍ਹਾਂ ਨੇ ਇੱਥੇ
ਹਾਂਜੀ ਪੰਜ ਸਰੋਵਰ ਨੇ ਨਾ। ਕਹਿੰਦੇ ਆ ਪੰਜ ਸਰੋਵਰਾਂ ਚ ਨਾਲ- ਨਾਲ ਮ ਮਤਲਬ ਕਿ ਬੰਦੇ ਦੇ ਅੰਦਰ ਜੋ ਬਿਮਾਰੀ ਹੁੰਦੀ ਉਹ ਬਾਹਰ ਨਿਕਲਣ ਦੀ ਐਸਾ ਉੱਥੇ ਵੀ ਹੈਗਾ।
ਚਲੋ ਠੀਕ ਐ ਜੀ ਮੈਨੂੰ ਨਾ ਕੋਲ ਆਉਂਦੀ ਪੀ ਐ ਵਿੱਚ ਕਿਸੇ ਦੀ, ਓਕੇ ਜੀ ਸਸ ਸ਼੍ਰੀ ਕਾਲ ਜੀ।